ਅ, ਸਤ ਸ੍ਰੀ ਕਾਲ ਜੀ ਹੋਰ ਕੀ ਹਾਲ ਨੇ?
ਠੀਕੇ ਜੀ ਤੁਸੀਂ ਸੁਣਾਓ, ਤੋਰਾ ਕੀ ਹਾਲ ਚਾਲ?
ਵਧੀਆ। ਹੋਰ ਕੀ ਕਰਦੇ ਪਏਸੀ?
ਬਾਸ ਕੁਛ ਵੀ ਨਾ ਬੈਠੀ ਹੋਈ ਸੀ। ਔ ਉਨੂੰ ਮੈਂ ਕਿਹਾ ਚੱਲ ਤਾਲ ਦਾਲ ਧਰੀ ਹੋਈਏ ਉਨੂੰ ਵੇਖਣ ਲੱਗੀ ਸਾ ਦਾਲ ਹੋ ਗਈ ਏ ਕਿ ਨਹੀਂ, ਤੜਕਾ ਤੁੜਕਾ ਲਾਵਾਂ ਤੇ ਤਾਡਾ ਫੋਨ ਆ ਗਿਐ। ਮੈਂ ਅੱ ਜੋ ਬਣਾਈ ਏ ਛਿਲਕੇ ਵਾਲੀ ਕਾਲੀ ਔਰ ਛੋ ਚਨ ਚਨੇ ਦੀ ਛੋਲਿਆਂ ਦੀ ਦਾਲ ਕਾਲੀ ਪੀਲੀ। ਹਾਂ, ਓਹੀ ਖਾਂਦੇ ਸਾਡੇ ਘਰ ਓਹੀ ਜੈਦਾ ਪਸੰਦ ਕਰਦੇ ਨੇ ਮੈਨੂੰ ਵੀ ਓਹੀ ਸਵਾਦ ਲੱਗ ਦੀ ਇਹੀ ਬਣਾਉਦੇ ਹਾਂ ਅਸੀਂ ਜ਼ਿਆਦਾਤਰ ਇੱਕ ਹਾਂ ਅੱਛਾ ਹਾਂ ਗਰਮੀ ਚ ਸਹੀ ਰਹਿੰਦੀ ਹਲਕੀ ਗਰਮੀ ਚ ਮੂੰਗੀ ਦੀ ਪਹਿਲੇ ਮੈਂ ਵੀ ਸੋਚ ਰਹੀ ਸੀ ਮੂੰਗੀ ਸਾਬਤ ਬਣਾ ਲਾਂ ਫਿਰ ਮੈਂ ਕਿਹਾ ਮੇ ਮੁੰਡੇ ਨੂੰ ਪਸ ਸੰਦ ਨੀ ਮੂੰਗੀ ਸਾਬਤ ਉਹ ਕਢ
ਅੱਛਾ ਅੱਛਾ ਅੱਛਾ ਹਾਂ ਘੱਟ ਹੀ ਖਾਂਦੇ ਨੇ ਬੱਚੇ, ਮੂੰਗੀ ਦੀ ਦਾਲ। ਹਾਂ।
ਕਰਦਾ। ਤੇ ਸਾਨੂੰ ਤੇ ਸਵਾਦ ਲੱਗਦੀ ਐ।
ਹਾਂ ਹਾਂ ਪਰ ਮੈਂ ਤੇ ਉਵੇਂ ਤੜਕਾ ਲਾ ਲੈਂਣੀ ਆਂ। ਨਾ ਜਿਵੇਂ ਲਸਣ ਹੋ ਗਿਆ ਲਸਨ ਨੂੰ ਟਮਾਟਰ ਪਾ ਲੈਂਣੀ ਆਂ। ਪਿਆਜ ਘਟ ਈ ਪਾਣੀ ਆਂ ਲਸਣ ਤੇ ਟਮਾਟ ਜਿਆਦਾ ਪਾਣੀ ਆਂ ਮੈਂ ਤੇ ਬਹੁਤ ਸਵਾਦ ਬਣ ਜਾਂਦ ਦਾਲ ਸਭ ਖਾ ਲੈਂਦੇ ਨੇ ਖੁਸ਼ ਹੋ ਕੇ। ਸਭ ਖਾ ਲ ਹਾਂ ਬੱਚੇ ਤੇ ਤਾਂ ਵੀ ਨਈਂ ਖਾਂਦੇ।
ਭੈਣਜੀ ਬੱਚਿਆਂ ਦੇ ਤੇ ਨੱਖਰੇ ਹੀ ਬੜੇ ਨੇ ਅੱਜ ਕੱਲ੍ਹ ਬਾਜ਼ਾਰ ਦੀਆਂ ਚੀਜ਼ਾਂ ਚਾਈਦੀਆਂ ਇਹਨਾਂ ਨੂੰ ਤੇ ਬਸ ਹਾਂ ਪੀਜ਼ੇ ਚਾਹੀਦੇ ਨੇ ਇਹਨਾਂ ਨੂੰ ਤੇ ਬਸ, ਜਾਂ ਉਹ ਚਾਹੀਦੀ ਅੱਜ ਕੱਲ ਉਹ ਚਾਪ ਬੜੀ ਪਸੰਦ ਆ ਅੱਜ ਕੱਲ੍ਹ ਬੱਚਿਆਂ ਨੂੰ
ਚਾਪ ਬੜੀ ਖਾਂਦੇ ਨੇ
ਮੇਰੀ ਤੇ ਆਪਣੀ ਬੇਟੀ ਨੂੰ, ਹਾਂ ਮੇਰੀ ਬੇਟੀ ਬੜੀ ਖਾਂਦੀ ਏ, ਉਹਨੂੰ ਤੇ ਦੋ ਦਿਨ ਬਾਅਦ ਕੁਛ ਹੋਨ ਲੱਗ ਜਾਂਦਾ
ਐਵੇਂ ਹੈਗਾ ਸਾਡੇ ਘਰ ਵੀ ਏਦਾਂ ਈਂ ਹੈਗਾ ਹਰ ਇੱਕ ਦੂਜੇ ਦਿਨ ਬਾਅਦ ਆ ਆਨੀ ਆਂ, ਆਨੀ ਆਂ, ਆਨੀ ਆਂ, ਆਨੀਅ।
ਬੜੀ ਪਸੰਦ ਐ ਉਹਨੂੰ ਵੀ, ਸਾਡੀ ਬੇਟੀ ਨੂੰ ਵੀ।
ਬਜ਼ਾਰ ਦਾ ਨਾ, ਬਹੁਤ ਅਡਿਕਸ਼ਨ ਹੋ ਗਿਆ ਅੱਜਕੱਲ੍ਹ ਚਲੋ ਸ਼ਾਮ ਦੇ ਟਾਈਮ ਨਾ, ਕੁਛ ਹੋਣ ਲੱਗ ਜਾਂਦਾ ਬੜੀ ਕਰੇਵਿੰਗਜ ਹੁੰ
ਆਂ ਵੇਖਲੋ ਅਸੀਂ ਆਪਣੇ ਸਾਡੇ ਟਾਈਮ ਚ ਅਸੀਂ ਕਦੀ ਨੀ ਸੀ, ਕਦੀ ਕੋਈ ਚੀਜ਼ ਨੀ ਬਜ਼ਾਰੋਂ, ਪਹਿਲੇ ਹੁੰਦੀਆਂ ਹੀ ਨੀ ਸੀ।
ਨਾ, ਅੱਜ ਕੱਲ ਹੈਗੀਆਂ ਤੇ ਫਿਰ ਉਹ ਫਿਰ
ਪਹਿਲੇ, ਪਹਿਲੇ ਅੱਛੇ ਬੱਚਿਆਂ ਨੂੰ ਹੁੰਦਾ ਵੀ ਨਹੀਂ ਸੀ, ਅਸੀਂ ਖਾਨੇ ਆ। ਪੈਸੇ।
ਹਾਂ, ਪਹਿਲੇ ਨੀ ਹੈਗਾ ਸੀ ਪਹਿਲੇ ਤੇ ਬਸ ਹਾਂ ਪਹਿਲੇ ਤੇ
ਪਹਿਲਾਂ ਤਾਂ ਸਾਨੂੰ ਭੁੱਖ ਲੱਗਦੀ ਸੀ ਨਾ, ਅਸੀਂ ਮੰਮੀ ਨੂੰ ਕਹਿੰਦੇ ਸੀ। ਤੁਸੀਂ ਮੰਮੀ ਇੱਕ ਪਰੌਂਠੀ ਬਣਾ ਦੋ। ਚਾਰ ਨਾਲ ਪਰੋਂਠੀ ਖਾ ਲੈਂਦੇ ਚਲੋ।
ਹਮ, ਅਸੀਂ ਵੀ ਐਵੇਂ ਕਰਦੇ ਸੀ, ਸਾਡੀ ਗਲੀ ਚ ਤੇ ਪਾਪੜ ਵਾਲਾ ਆਂਦਾ ਸੀ। ਪਹਿਲੇ
ਹਾਂ, ਪਾਪੜ ਬੜੇ ਸੁਆਦ ਲਗਦੇ। ਤੇ ਅਸੀ ਉਹ ਵਾਲੇ ਵੱਡੇ ਵੱਡੇ ਚਟਪਟੇ ਉੱਤੇ, ਜਿਹੜਾ ਮਸਾਲਾ ਪਾਉਂਦੇ ਆ ਨਾ।
ਹਮ, ਉਹ ਬੜਾ ਸਵਾਦ ਲੱਗਦਾ ਸੀ ਰੋਜ਼। ਜਾਂਦਾ ਸੀ ਗਲੀ ਚ ਬਸ। ਉਹ ਪਾਪੜ ਖਾਈ ਦਾ ਹੁੰਦਾ ਸੀ, ਉਸ ਤੋਂ ਇਲਾਵਾ ਕਦੇ ਕੁੱਛ ਖਾਦਾ ਈ ਨੀ ਅਸੀ ਤੇ। ਯ ਕੁਲਫੀ ਵਾਲਾ ਆ ਜਾਂਦਾ ਸੀ, ਗਰਮੀਆਂ ਵਿੱਚ।
ਤੇ ਇਹ ਚੀਜ਼ਾਂ ਹੁੰਦੀਆਂ ਸੀ, ਕੁਲਫ਼ੀ ਹੋ ਗਈ ਐ ਪਾਪ ਪੜੋਏ ਬਸ ਇਹੀ ਭਾਈ ਆਦੇ ਸਨ ਗਲੀਆਂ ਚ ਉਹੀ ਖਾ ਲਈਦਾ ਸੀ। ਹਮ।
ਹੋਰ ਅਸੀਂ ਆਪ ਐਈ ਖਾਂਦੇ ਸੀ ਪਹਿਲੇ, ਹੁਣ ਨ ਚੀਜ਼ਾਂ ਆ ਗਈਆਂ ਨਵੀਂ ਨਵੀਆਂ,।
ਹੁਣ ਤੇ, ਅੰਤ ਨੀ ਹੈਗਾ। ਤੇ ਸਾਨੂੰ ਨਾਮ ਵੀ ਨੀ ਪਤਾ ਹੈਗਾ, ਇਹ ਕਿਹੜੀ ਕਿਹੜੀ ਚੀਜ਼ਾਂ ਆ ਗਈਆਂ ਨੇ ਅੱਜ ਕੱਲ ਬਾਜ਼ਾਰਾਂ ਚ
ਟਾ ਲਿਆਇਆ ਸੀ ਸਟ੍ਰੋਬੇਰੀ ਦੇ ਉੱਤੇ ਚੋਕਲੇਟ ਸੀ ਸਾਰੀ ਡਿਪ ਹੋਈਆਂ ਦੀਆਂ ਸੀ ਸਟ੍ਰੋਬੇਰੀਜ ਸਾਰੀ ਮੈਂ ਕਿਹਾ, ਇਹ ਕੀ ਨਵੀਂ ਚੀਜ ਆਈ ਐ
ਅੱਛਾ ਅੱਛਾ ਹਾਂ ਹਾਂ, ਸਵਾਦ ਲੱਗਦੀ ਹੁੰਦੀ ਸਟ੍ਰੋਾਬੇਰੀ ਵਾਲੀ ਤੇ
ਹਾਂ ਹਾਂ
ਹੂ
ਹੋਰ ਸੁਣਾ ਕੀ ਕਰਦੇ ਔ ਤੁਂਸੀ ਬਸ ਮੂੰਗੀ ਦੀ ਦਾਲ
ਅੱਛਾ ਤੁਸੀਂ ਕਹਿੰਦੇ ਮੂੰਗੀ ਦਾਲ, ਮੈਂ ਤੇ ਵੇਖਾਂਗੀ ਚਿਕਨ ਬਰਿਆਨੀ ਜੇ ਨਾ ਦਾਲ ਖਾਏਗਾ ਮੁੰਡਾ, ਤੇ ਚਿਕਨ ਬਿਰਿਆਨੀ ਬਣਾ ਦਾਂ ਗੀ ਸੁ, ਉਹ ਬੜੀ ਖੁਸ਼ ਹੋ ਕੇ ਖਾਂਦਾ ਏ
ਅੱਛਾ ਅੱਛਾ, ਹਾਂ, ਕਿਵੇਂ ਬਣਾਉਂਦੇ ਹੋ ਤੁਸੀਂ ਮੈਂ ਬਣਾਈ ਸੀ ਮੇਰੀ ਸਵਾਦ ਨਹੀਂ ਬਣੀ ਸੀ ਫਿਰ ਮੈਂ ਕਦੇ ਦੁਬਾਰਾ ਬਣਾਈ ਨੀ ਹਾਂ
ਬਣ ਜਾਂਦੀ ਹੈ, ਬੜੀ ਅੱਛੀ ਬਣ ਜਾਂਦੀ ਹੈ ਹਾਂ ਪਹਿਲੇ ਤੁਸੀਂ ਨਾ ਮੀਟ ਨੂੰ ਬੋਇਲ ਕਰਲਓ ਅਹ ਚਿਕਨ ਨੂੰ ਝੱਟ ਹੋ ਜਾਂਦਾ ਵੋਇਲ ਕੋਈ ਦੇਰ ਨੀ ਲੱਗਦੀ
ਅੱਛਾ ਮੈਂ ਤੇ ਪੂਰਾ ਪਹਿਲੇ ਅਹ ਉਹਨੂੰ ਪੂਰਾ ਚਿਕਨ ਬਣਾ ਲੈਂਦੀ ਹਾਂ ਫਿਰ ਉਸ ਤੋਂ ਬਾਅਦ
ਹਾਂ ਉਹ ਬੋਇਲ ਕੀਤੇ ਚਿਕਨ ਨੂੰ ਤੁਸੀਂ, ਹਾਂ ਚਾਹ ਤੇ ਤੁਸੀਂ ਪੂਰਾ ਚ ਇਨਾ ਵਕਣ ਚਿਕਨ ਬਣਾ ਲੋ ਜਿਵੇਂ ਬਣਾਉਂਦੇ ਹੋ ਤੁਸੀਂ ਮੈਰੀਨੇਟ ਕਰਕੇ ਚਿ
ਹਾਂ ਹਾਂ ਮੈਂ ਮੈਰੀਨੇਟ ਵਾਲਾ ਬਣਾਇਆ ਸੀ ਕਿ ਉਹ ਸਵਾਦ ਬਣਿਆ ਸੀ, ਬਾਕੀ ਜਿਹੜਾ ਨੋਰਮਲ ਹਾਂ ਮੈਰੀਨੇਟ ਜਿਵੇਂ ਉਹ ਨ ਚਾਪ ਨੂੰ ਜਾਂ ਪਨੀਰ ਟਿੱਕਾ ਨੂੰ ਹਾਂ ਜਿਵੇਂ ਚਾਪ ਔਰ ਪਨੀਰ ਨੂੰ ਆਪਾਂ ਮੈਰੀਨੇਟ ਨ ਕਰਦੇ ਸੇਮ ਵੈਸ
ਹਾਂ ਨਹੀਂ ਉਵੇਂ ਵੀ ਬਣ ਜਾਂਦਾ ਮੈਂ ਦੋਨੋ ਤਰੀਕੇ ਨਾਲ ਬਣਾ ਲੈਂਦੀ ਹਾਂ
ਹਾਂ ਤੇ ਉਹਦੇ ਚ ਟਾਈਮ ਬੜਾ ਲੱਗਦਾ ਤੇ ਮੈਂ ਫਿਰ ਬਣਾਉਦੀ ਨਹੀਂ ਨਹੀਂ
ਹਾਂ ਉਹੀ ਤਾਂ ਹੀ ਤੇ ਤੁਹਾਨੂੰ ਆਸਾਨ ਵਾਲਾ ਦੱਸ ਰਹੀ ਸੀ ਨਾ ਜਿਹਦੇ ਚ ਟਾਈਮ ਨੀ ਲੱਗਦਾ ਮੈਂ ਬਸ ਉਹੀ ਕਹਿ ਰੀਆ ਬੋਇਲ ਕਰਕੇ ਥੋੜਾ ਜਿਹਾ ਉਹਨੂੰ ਮੈਰੀਨੇਟ ਕਰ ਉਹ ਤੁਸੀਂ ਆਪਣਾ ਜਿਵੇਂ ਉਹ ਦਹੀਂ ਵਗੈਰਾ ਪਾ ਕੇ ਕੇ ਮੈਰੀਨੇਟ ਕਰਕੇ ਰੱਖ ਦੋ ਚਿਕਨ ਨੂੰ ਬੋਇਲ ਤਾਂ ਕਰਨਾ ਹੀ ਪਏਗਾ ਨਾ
ਹਾਂ ਬੋਇਲ ਤਾਂ ਕਰਨਾ ਹੀ ਪੈਣਾ
ਹਲਕਾ ਨੀ ਜਿਆਦਾ ਨੀ ਕਰਨਾ ਕੁਛ ਤੇ ਬਾਅਦ ਚੋਂ ਚਾਵਲਾਂ ਨਾਲ ਵੀ ਪੱਕ ਜਾਏਗਾ ਨਾ ਇਹ ਤੇ ਹਲਕਾ ਬੋਇਲ ਹੀ ਕਰਨਾ
ਕਿਹਦੇ ਚ ਬੋਆਇਲ ਕਰਦੇ ਹੋ
ਤੁਸ ਚਾਹੇ ਤਾਂ ਤੁਸੀਂ ਉਹ ਉਹ ਸੀ ਸਿਟੀ ਇੱਕ ਮਰਵਾਾਲੋ ਕੁੱਕਰ ਚ ਜੇ ਨਹੀਂ ਹਿਸਾਬ ਆਉਂਦਾ ਜ਼ਿਆਦਾ ਗਲ ਜਾਂਦਾ ਜਿਵੇਂ ਜੇ ਸਟੀ ਚ ਤਾਂ ਤੁਸੀਂ ਖੁਲਾ ਹੀ ਬਣਾ ਪੈਨ ਵਿਚ ਹੀ ਉਬਾਲ ਲਵੋ ਥੋੜ੍ਹਾ ਜਿਹਾ ਪਾਣੀ ਨਮਕ ਪਾ ਕੇ ਹਲਕਾ ਜਿਹਾ ਕਿਉਂਕਿ ਜਿਆਦਾ ਗਲਨ ਦਾ ਡਰ ਰਹਿੰਦਾ ਖ਼ਰਾਬ ਹੋ ਜਾਏਗਾ ਫਿਰ ਤੁਸੀਂ ਬੋਇਲ ਕਰਲਓ ਖੁੱਲਾ ਉਹ ਖ ਪੂਨਲੀ ਪ ਨਮਕ ਪਾ ਕੇ ਹਲਕਾ ਜਿਹਾ ਉਹ ਸਹੀ ਰਹੇਗਾ ਕਿਉਂਕਿ ਜ਼ਿਆਦਾ ਦਾ ਨੀ ਨਾ ਗਲਣਾਾ ਬਸ ਫਿਰ ਉਹਨੂੰ ਮੈਰੀ ਮੈਰੀਨੇਟ ਕਰਕੇ ਰੱਖ ਹਾਂ ਹਾਂ ਢਹਿ ਜਾਂਦਾ ਫਿਰ
ਹਾਂ ਚਾਵਲਾਂ ਨਾਲ ਹੀ ਪੱਕ ਜਾਂਦਾ ਨਾ ਫੇਿਰ ਉਹ ਬਿਲਕੁਲ ਹੀ ਨਾ ਅਜੀਬ ਜਾ ਹੀ ਹੋ ਜਾਂਦਾ ਜ਼ਿਆਦਾ ਹੋ ਜਾਏ ਤੇ ਮੈਂ ਤੇ ਖੁੱਲਾ ਹੀ ਬੋਇਲ ਕਰ ਲੈਂਦੀ ਹਾਂ
ਹਾਂ ਹਾਂ ਬੋਇਲ ਕਰਨਾ ਹਲਕਾ ਜਿਹਾ ਬਸ। ਮੈਰੀਨੇਟ ਕਰਕੇ ਰੱਖਦੋ ਉਹਨੂੰ ਇੱਕ ਸਾਈਡ ਫਿਰ ਓਨੀ ਦੇਰ ਤੁਸੀਂ ਚਾਵਲ ਉਬਾਲ ਲਉ। ਚਾਵਲ ਤੁਸੀਂ ਬੋਇਲ ਕਰ ਲਉ। ਨਹੀਂ। ਤੁਸੀਂ ਬੋਏ ਚਾਵਲ ਜਿਹੜੇ ਨਾ ਨਾਈਨਟੀ ਪਰਸੈਂਟ ਕੁੱਕਰ ਨੇ। ਇਹ ਨਹੀਂ ਕਰਨੇ ਕੁੱਕ।
ਅੱਛਾ ਅੱਛਾ।
ਤੇ ਔਰ ਦੂਸਰੀ ਤਰਫ ਤੁਸੀਂ ਖੁੱਲਾ ਤੇਲ ਪਾ ਕੇ ਜੋ ਅਹ ਜੋ ਪਿਆਜ ਹੁੰਦੇ ਆ, ਉਹਨੂੰ ਬਰਾਊਨ ਕਰਲੋ, ਹੂੰ। ਚਾਵ ਬਰਾਊਨ ਬਰਾਉਨ ਕਰਲੋ, ਪਿਆਜ਼ਾਂ ਨੂੰ ਕੁਰਕੁੁਰੇ ਕਰ ਲਉ। ਤੇਲ ਚ ਤਲ ਲਓ। ਫੇਰ ਤੁਸੀਂ ਬਾਊਲ ਉਹਦੇ ਵਿੱਚ ਕੜਾਹੀ ਚ ਪਹਿਲੇ ਚਾਵਲ ਦੀ ਲੇਅਰ ਬਿਛਾਓ। ਫੇਰ ਜੋ ਤੁਸੀਂ ਚਿਕਨ ਪਾਇਆ ਦਾ। ਬਣਾਇਆ ਸੀ ਮੈਰੀਨੇਟ ਵਾਲਾ, ਫੇਰ ਇੱਕ ਲੇਅਰ ਉਹ ਬਿਛਾਓ। ਫੇਰ ਥੋੜੇ ਜਿਹੇ ਚਾਵਲ ਪਾਓ। ਫਿਰ ਲੇਅਰ ਬਿਛਾਓ ਫੇਰ ਉੱਤੇ ਪਿਆਜ ਪਾ ਦੋ। ਜਿਹੜੇ ਅਸੀਂ ਬਰਾਉਨ ਕੀਤੇ ਆ, ਫੇਰ ਉੱਤੇ ਘਿਓ ਪਾ ਦਉ। ਕਰੀਮ ਪਾਣੀ ਆ, ਕਰੀਮ। ਪਾ ਦਉ। ਫੇਰ ਉੱਤੇ ਚਾਵਲ ਦੀ ਲੇਅਰ ਪਾਓ ਇੱਕ। ਹੋਰ।
ਅੱਛਾ-ਅੱਛਾ।
ਫੇਰ ਉਹ ਫੇਰ ਉੱਤੇ ਉਹ ਵਾਲੇ ਸਾਰੇ ਪਿਆਜ ਪਾ ਦਉ ਜੋ ਬਚੇ ਐ, ਬਰਾਊਨ ਵਾਲੇ। ਹਾਂ ਫੇਰ ਉਹਨੂੰ ਪਟ ਚੰਗੀ ਤਰ੍ਹਾਂ ਬੰਦ ਕਰਕੇ ਰੱਖ ਦਿਉ, ਕਿੱਧਰੋ ਦੀ ਹਵਾ ਨਾ ਆਏ। ਹਾਂ ਬਸ ਉਹਨੂੰ ਇੰਝ ਬ ਪੈਕ ਕਰਕੇ ਰੱਖ ਦਿਉ, ਦਮ ਦੇਣ ਵਾਸਤੇ ਹਲਕੀ ਸੇਕ ਤੇ। ਤੇ ਬਿਲਕੁਲ
ਹਾਂ ਹਾਂ ਏਦਾਂ ਹੀ ਬਣਾਵਾਂਗੀ ਮੈਂ ਤੇ ਬਸ ਕੁਛ ਨੀ ਉਹ ਬਣਾ ਕੇ ਮਿਕਸ ਕਰ ਦਿੰਦੀ ਹ ਏਦਾਂ ਹੀ
ਹਾਂ ਉਹ ਫੇਰ ਉੱਥੇ ਚਾਵਲ ਹੀ ਬਣਗੇ ਇਹਨਾਂ ਨੇ ਬਿਰਆਨੀ ਵਾਲਾ ਟੇਸਟ
ਹਾਂ ਉਹੀ ਨਾ ਬਿਰਿਆਨੀ ਵਾਲਾ ਟੇਸਟ ਨਹੀ ਆਂ। ਆਂਦਾ
ਹਮ ਹਾਂ ਐ ਤੇ ਹੈ ਵੇ ਕੋਈ ਅੱਛੀ ਮਤਲਬ ਸਵਾਦ ਬੱਸ ਤੇ ੳਚ ਫੇਰ ਕਰਨਾ
ਹਾਂ ਉਹ ਤੇ ਹੈ ਹੀ ਆ ਬਾਕੀ ਉਹ ਜਿਹੜਾ ਮੈਰੀਨੇਸ਼ਨ ਵਾਲਾ ਹੁੰਦਾ ਉਹ ਤੇ ਵਧੀਆ ਬਣ ਜਾਂਦਾ ਹੈ, ਲੈਮਨ ਚਿਕਨ ਵੀ ਸਵਾਦ ਬਣ ਜਾਂ
ਹਾਂ ਲੈਮਨ ਚਿਕਨ ਵੀ ਅੱਛਾ ਬਣ ਜਾਂਦਾ।
ਹਾਂ ਲੈਮਨ ਚਿਕਨ ਈ ਖਾਂਦੇ ਨੇ ਸਾਡੇ ਜਿਆਦਾ, ਤੇ ਲੈਮਨ ਚਿਕਨ ਹੀ ਮੈਂ ਬਨਾਨੀ ਆ ਜ਼ਿਆਦਾ।
ਕਿਵੇਂ ਬਣਾਦੇਂ ਓ ਲੈਮਨ ਚਿਕ ਕਨ।
ਬਸ ਵੈਸੇ ਈ ਜਿਵੇਂ ਬਣਦਾ ਕੁਕਿੰਗ ਚ ਤੁਸੀਂ ਜ਼ਆਦਾ ਅੱਛੇ ਹੈਗੇ ਹੋ। ਆ ਕੁਕਿੰਗ ਚ ਤੁਸੀਂ ਜ਼ਆਦਾ ਵਧੀਆ ਹੈਗੇ ਹੋ, ਬਸ ਤੁਆਡੇ ਤੋਂ ਵਧੀਆ ਤੇ ਨਈਂ ਬਣਾ ਪਾਂਦੀ ਮੈਂ
ਨਈ ਐਸੀ ਗੱਲ ਤੇ ਨੀ ਹੈਗੀ ਤੁਸੀਂ, ਅੱਛੇ ਕੁਕ ਓ ਤੁਸੀਂ ਵੀ ਮੈਂ ਤੁਆਡੇ ਹਥ ਦੀ ਚੀਜ਼ਾਂ ਖਾਧੀਆਂ ਨੇ ਅੱਛਾ ਬਣਾਂਦੇ ਓ ਤੁਸੀਂ ਵੀ, ਨਈਂ ਐਸੀ ਗੱਲ ਤੇ ਨੀ ਹੈਗੀ ਤੇ ਸਾਡੇ ਕੋਲ ਸਾਰੇ ਲੇਡੀਜ਼ ਈ ਸ਼ੈਫ ਹੁੰਦੀਆਂ ਨੇ ਆਪਣੇ ਘਰ
ਆ ਆਪਣੇ ਆਪਣੇ ਘਰਾਂ ਵਿੱਚ ਤੇ, ਹੰਮ੍ਹ।
ਕੋ ਅੱਛਾ ਬਣਾ ਲੈਂਦੀ, ਹਰ ਲੇਡੀ ਜੇੜ੍ਹੀ ਏ ਨਾ ਆਪਣੇ ਬੱਚਿਆਂ ਵਾਸਤੇ ਅੱਛਾ ਹੀ ਬਣਾਂਦੀ ਏ। ਕੋਈ ਵੀ ਕਿਸ ਘੱਟ ਨਹੀਂ ਬਣਾਂਦੀ ਕਿਸੀ ਸਭ ਅੱਛੀ ਤੋਂ ਅੱਛੀ ਕੁੱਕ ਮਿਲੇਗੀ ਤੁਆਨੂੰ, ਜਿੱਥੇ ਮਰਜੀ ਦੇਖ ਲੀ। ਕਦੇ ਨਾ ਸੋਚੋ ਕਿ ਮੈਂ ਅੱਛਾ ਬਣਾਉਂਦੀ ਆ ਸਾਡਾ
ਹਾਂ ਬਸ ਉਹਨਾਂ ਨਾਲ ਮੈਂ ਮੂੰਗੀ ਦਾਲ ਦੇ ਨਾਲ ਪਾਓ ਭਾਜੀ ਬਣਾਈ ਸੀ। ਬੱਚੇ ਉਹ ਖਾਣ ਤੇ ਅਸੀਂ ਮੂੰਗੀ ਦੀ ਦਾਲ ਖਾਵਾਂਗੇ।
ਤੁਸੀਂ ਖਾ ਲੋੋ ਪਾਓ ਭਾਜੀ।
ਬਸ ਮੈਂ ਸਵੇਰੇ ਖਾਵਾਂਗੀ।
ਅੱਛਾ ਹ ਰਾਤੀ ਲਾਈਟ ਅੱਛਾ ਲੱਗਦਾ ਨਾ, ਹੂ।
ਆਨਾ ਘਰ, ਜਲਦੀ ਚੱਕਰ ਲਾਣਾ।
ਹਾਂਜੀ, ਹਾਂਜੀ ਜ਼ਰੂਰ ਆਵਾਂਗੇ, ਜ਼ਰੂਰ ਹਾਂਜੀ ਠੀਕ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਅਰੇ ਥੋੜਾ ਜਿਹਾ ਪਾਣੀ ਦੇਣਾ ਨਾ ਕੋਈ।